ਸਸ ਸ੍ਰੀ ਕਾਲ ਭੈਣ ਜੀ।
ਸਤਿ ਸ੍ਰੀ ਆਕਾਲ ਪੈਣ ਜੀ
ਹੋਰ ਪੈਣ ਜੀ ਕੀ ਕਰਦੇ ਔ
ਵਦੀਆ, ਬੈਠੀ ਆ ਪਰ ਤੁਸੀਂ ਇੰਨਾ ਪਾਨੀ ਕਿਉਂ ਪੀ ਰਹੇ ਸੀ
ਅਰੇ ਪੈਣ ਜੀ ਕੀ ਦੱਸਾਂ ਡੋਕਟਰ ਨੇ ਕਿਹਾ ਸੀ ਕਿ ਮੈਂ ਬਹੁਤ ਘੱਟ ਪਾਨੀ ਪੀਨੀ ਆ
ਪੰਜ ਤੇ ਦਿਨ ਚੋਂ ਪੀ ਕਿੰਨਾ ਪਾਨੀ ਪੀਂਦੀ ਸੀ ਤੁਸੀ
ਮੁਸ਼ਕਿਲ ਨਾਲ ਤਿੰਨ-ਚਾਰ ਗਲਾਸ
ਹੋਰ ਇਹ ਤਾਂ ਬਹੁਤ ਘੱਟ ਆ
ਹਾਂ ਇਸ ਕਰਕੇ ਫਿਰ ਸਿਰ ਦਰਦ ਤੇ ਥਕਾਵਟ ਆ
ਡਾਕਟਰ ਨੇ ਹੋਰ ਕੀ ਕਿਹਾ
ਹਾਂ ਪੈਣ ਜੀ ਕਹਿੰਦੇ ਸੀ ਰੋਜ਼ ਪਾਨੀ ਪੀਨਾ ਚਾਹੀਦਾ ਹੈ।
ਪਹਿਲਾਂ ਘੱਟ ਪਾਨੀ ਪੀਂਦੀ ਸੀ ਪਰ ਹੁਨ ਮੈਂ ਹਮੇਸ਼ਾ ਆਪਣੇ ਨਾਲ ਇੱਕ ਬੋਤਲ ਰੱਖਦੀ ਆ।
ਹਾਂ ਪੈਣ ਜੀ ਮੈਂ ਵੀ ਅੱਜ ਇੱਕ ਨਵੀਂ ਬੋਤਲ
ਬਹੁਤ ਵਦੀਆ
ਆਹੋ ਪਾਨੀ ਪੀਨ ਨਾਲ ਹੋਰ ਕੀ ਫਾਇਦੇ ਹੁੰਦੇ ਨੇ ਪੈਣਜੀ
ਤੇ ਬੋਡੀ ਹਾਇਡਰੇਟ ਰਹਿੰਦੀ ਆ ਡਾਇਟਜੇਸ਼ਨ ਵੀ ਵਦੀਆ ਹੁੰਦਾ ਹੈ, ਸਕਿਨ ਵੀ ਗਲੋ ਕਰਦੀ ਹੈ ਪਾਨੀ ਪੀਨਾ ਤੋਂ ਪਹੁੰਚੇ ਨੀਗੇ
ਅੱਛਾ ਪੈਣ ਮੈਨੂੰ ਨਾ ਅਕਸਰ ਕੋਨਸ਼ੀਡੇਸ਼ਨ ਦੀ ਪ੍ਰੋਬਲਮ ਰਹਿੰਦੀ ਆ
ਪਾਨੀ-ਪੀਨ ਨਾਲ ਵੀ ਹੋ ਜਾਂਦੀ ਐ ਇਹ ਪ੍ਰੋਬਲਮ
ਅੱਛਾ ਐਕਸਰਸਾਈਜ਼ ਤੋਂ ਬਾਅਦ ਵੀ ਪਾਨੀ ਜ਼ਰੂਰ ਪੀਨਾ ਚਾਹੀਦਾ
ਆਹੋ ਪੀਨਾ ਚਾਹੀਦਾ ਪਾਨੀ ਐਕਸਰਸਾਈਜ਼ ਤੋਂ ਬਾਅਦ ਕਿਉਂਕਿ ਪਾਨੀ ਨਿਕਲ ਜਾਂਦਾ ਏ ਨਾ ਅਸੀਂ ਐਕਸਰਸਾਈਜ਼ ਕਰਦੇ ਹਾਂ, ਬੋਡੀ ਚੋ
ਮੈਂ ਔਫਿਸ ਵਿੱਚ ਕੰਮ ਕਰਦੇ ਹੋਏ ਪਾਨੀ ਪੀਣਾ ਹੀ ਭੁੱਲ ਜਾਂਨੀ ਆ।
ਫੋਨ ਚ ਰੀਮਾਡਰ ਲੇ ਲੈ।
ਆਹੋ ਪੈਣ ਜੀ
ਯਾਦ ਆ ਜਾਵੇਗਾ
ਆਹੋ-ਆਹੋ, ਆ ਆਈਡੀਆ ਤਾ ਬਹੁਤ ਵਦੀਆ।
ਆਹੋ ਵਦੀਆ ਹੂਨ ਪਤਾ ਚੱਲ ਜਾਵੇਗਾ ਕਦੇ ਪਾਨੀ ਪੀਨਾ ਇੱਕ-ਇੱਕ ਘੰਟੇ ਵਿੱਚ ਪਿਆ ਕਰ ਪਾਨੀ
ਆਹੋ ਇਹ ਤਾ ਹੈਂ
ਚਾਹ ਤੇ ਕੌਫੀ ਪਾਨੀ ਦੀ ਜਗਾ ਵੀ ਨਹੀਂ ਲੈ ਸਕਦੇ
ਮੈਂ ਤਾਂ ਦਿਨ ਵਿੱਚ ਚਾਰ ਚਾਹ ਦਾ ਕੱਪ ਪੀ ਲੈਣੀ ਆ ਚਾਏ।
ਚਾਹੇ ਤਾਂ ਠੀਕ ਆ, ਪਰ ਨਾਲ-ਨਾਲ ਪਾਨੀ ਵੀ ਪੀਨਾ ਬਹੁਤ ਜ਼ਰੂਰੀ ਆ
ਹੁਨ ਤਾਂ ਮੈਂ ਰੋਜ਼ ਅਪਨਾ ਵਟ
ਬਹੁਤ ਚੰਗੀ ਗੱਲ ਆ
ਇੱਕ ਮੀਨੇ ਮਾਰ ਦੇ ਕਿਤੇ ਆਪ ਵੀ
ਪੱਕਾ ਫਰਕ ਪਊਗਾ, ਤੂੰ ਘਰ ਐਨਰਜੈਟਿਕ ਫੀਲ ਕਰੇ।
ਹਾਂ, ਬਸ ਐਹੀ ਛੋਟੀਆਂ ਚਛੜੀਆਂ ਹੈਬਿਟਾਂ ਲਾਈਫ ਚ। ਵਦੀਆ ਬਨਾਂਦੈ।
ਬਿਲਕੁਲ, ਸਈ ਭੈਣ ਜੀ। ਚੰਗਾ ਹੁਨ, ਇੱਕ ਗਿਲਾਸ ਹੋਰ ਪਾਨੀਂ ਤ
ਜਾਂ ਤੇ ਤੁ ਮੇਰੀ ਤਰਾਂ ਓ ਵੀ ਗਿਲਾਸ ਪੀਲੈ।
ਆਹ ਉਹ ਬੈਟਰੀ
ਫੋਨ ਚ ਰੀਮਾਇੰਡਰ ਲਾਲੈ ਹੁਨੇ ਈ ਲਾਲੈ।
ਆਹੋ-ਆਹੋ, ਭੈਣ ਜੀ।
ਹਾਂ
ਹੋਰ ਦੱਸਿਓ ਭੈਣ, ਤੁਸੀ ਪੀਣੇ ਓ ਪਾਣੀ ਪੂਰਾ?
ਯਾਂ ਖੂਨ ਦੀ ਕਮੀ ਵੀ ਹੋ ਸਕਦੀ ਏ ਤੁਆਨੂੰ?
ਆਹੋ ਭੈਣ ਜੀ, ਮੈਨੂੰ ਹੈਗੀਆ ਮੈਂ ਡਾਕਟਰ ਕੋਲ ਗਈ ਸੀ ਨਾ ਦਿਖਾਣ ਤੇ ਓਨਾਂ ਨੇ ਮੈਨੂੰ ਕੇਆ ਕੀ ਤੁਆਡੇ ਵਿੱਚ ਨਾ ਖੂਨ ਦੀ ਕਮੀ ਵੀ ਹੈਗੀਆ, ਤੇ ਪਾਣੀ ਦੀ ਕਮੀ ਵੀ ਹੈਗੀਏ।
ਚਾਹ-ਕੌਫੀ ਨਾ ਘੱਟ ਕਰਦੇ ਪਾਣੀ ਜਾਦਾ ਪੀ ਤੇ ਨਿੰਬੂ ਪਾਣੀ ਹੋ ਹੋ ਗਯਾ।
ਆਹੋ ਭੈਣ ਜੀ, ਮੈਨੂੰ ਨਾ ਆਦਤ ਆਹੋ ਮੈਨੂੰ ਨਾ ਆਦਤ ਪਈ ਹੋਈਏ, ਮੈਂ ਚਾਰ ਕਪੜੇ ਧੋਕੇ ਤੇ ਪੀ ਲੈਨੀਂ ਆ। ਚਾਏ ਵੀ ਪੀ ਲੈਂਨੀਂਆ ਯਾਂ ਕੌਫੀ ਦੇਦੋ ਚਾਏ ਚਾਏ ਦੇਦੋ।
ਨਾ-ਨਾ ਮੈ ਜੀ ਏਨੀ ਗੱਲ ਨਈ ਹੋਈ ਪਈ, ਤੁਸੀਂ ਨਿੰਬੂ ਪਾਣੀ
ਆਹੋ ਭੈਣ ਜੀ, ਮੈਂ ਹੁਨ ਮੈਂ ਹੁਨ ਅਪਨੀ ਰੂਟੀਨ ਬਦਲਾਂਗੀ।
ਆਹੋ।
ਤੇ ਪਾਣੀ ਦੇ ਰੂਟੀਨ ਨੂੰ ਫੋਲੋ ਕਰਨਾ ਪਏਗਾ।
ਆਹ ਤੁਸੀਂ ਕੋਕੋਨਟ ਵੋਟਰ ਵੀ ਪੀਓ, ਓਵੀ ਚੰਗਾ ਹੁੰਦੈ।
ਆਹੋ ਭੈਣ, ਆਹੋ-ਆਹੋ ਡਾਕਟਰ ਨੇ ਵੀ ਐਹੋ ਕੇਯਾ ਮੈਨੂੰ।
ਆਹੋ ਪਾਣੀ ਤਾਂ ਬਹੋਤ ਜਰੂਰੀ ਐ। ਪਾਣੀ ਨਾਲੋਂ ਤਾਂ ਅੱਧੀ ਦੁਨੀਆਂ ਮੁੱਕੀ ਪਈਏ।
ਆਹੋ ਭੈਣ ਜੀ। ਤੈਨੂੰ ਪਤੈ ਮੈਂ ਤਾਂ ਪੀਂਨੀ ਈ ਨੀਸੀ, ਮਤਲਬ ਪਾਣੀ ਨੂੰ ਪੀਣਾ ਭੁੱਲ ਜਾਂਦੀ ਸੀ, ਓਫਿਸ ਵਿੱਚ ਵੀ ਨਾ ਮੈਂ ਜਿਵੇਂ ਨੌ ਤੋਂ ਛੇ ਵੱਜੇ ਜਾਂਦੀ ਸੀ ਨਾ, ਤੇ ਮੈਂ। ਤੇ ਉਹ ਨਾ ਦੋ ਤਿੰਨ ਵਾਰੀ ਪਾਣੀ ਪੀਦੇ, ਮੇਰੀ ਬੋਟਲ ਹੋ ਈ ਵਾਪਿਸ ਆਦੇ ਸੀ ਘਰੇ।
ਹਨਾ ਹੁਣ ਤਾਂ ਚੰਗੀਆਂ ਚੰਗੀਆਂ ਬੋਟਰਾ ਵੀ ਆਹ ਆਈ ਪਈ ਆ ਮਾਰਕੀਟ 'ਚ।
ਆਹੋ ਮੈਂ ਹੁਣੇ ਨਾ ਉਹ ਪਾਈਪ ਵਾਲੀ ਓਡਰ ਨੀ ਚ ਪਾਈਪ ਵਾਲੀ ਬੋਟਲ ਨੀ ਚੱਲੀ ਪਈ ਓ।
ਉਹਦੇ ਚ ਲੀਟਰ ਵਗੈਰਾ ਵੀ ਲਿਖਿਆ ਹੁੰਦਾ ਐ।
ਆਹੋ-ਆਹੋ ਭੈਣ ਜੀ ਉਹ ਸੀਪਰ ਵਗੈਰਾ ਵਿੱਚ ਛੜੇ ਚੱਲੇ ਹੋਏ ਨੇ।
ਆਹੋ ਵਧੀਆ ਨੀ ਹੈਗਾ ਉਵੇਂ ਤਾਂ।
ਆਹੋ ਮੈਂ ਨਾ ਹੁਣੇ ਅੱਜ ਈ ਓਡਰ ਕਰਨੀ ਆ, ਉਹ ਇਹ ਤੇ
ਮੈਂ। ਮਾਸੀ ਦੇ ਮੁੰਡੇ ਓਈ ਬੋਤਲ ਮੰਗਵਾ ਕੇ ਦੇ ਰੱਖੀ ਏ। ਚਲੋ ਸ਼ੋਕਾ ਕਰਕੇ ਪੀ ਤਾਂ ਲੈਂਦੇ ਨੇ ਪਾਣੀ।
ਆਹੋ ਭੈਣ
ਹਾਂ ਦੋ ਤਿੰਨ ਲੀਟਰ ਤਾ ਪੀਣਾ ਚਾਹੀਦਾ ਇੱਕ ਦਿਨ 'ਚ।
ਆਹੋ ਆਹੋ ਉਹ ਤਾਂ ਬੜੀ ਵਧੀਆ ਵਧੀਆ ਬੋਟਲਾ ਚੱਲੀਆਂ।
ਆਹੋ। ਮੈਂ ਤਾਂ ਵ ਵੱਧ ਪਾਣੀ ਪੀਂਦੀ ਆਂ, ਮੈਂ ਤਾਂ ਦੋ-ਦੋ ਮਿੰਟਾਂ। ਆਪਣੇ ਨਾਲ ਈ ਰੱਖਦੀ ਬੋਟਲ।
ਅੱਛਾ ਭੈਣ ਜੀ।
ਆਹੋ।
ਆਹੋ, ਹੁਣ ਮੈਂ ਵੀ ਪੀਵਾ ਕਰਾਂਗੀ। ਮੈਨੂੰ ਨਾ ਬਹੁਤ ਲੋਹ-ਲੋਹ ਫੀਲ ਹੁੰਦਾ, ਮੇਕੋ
ਤਹਾਨੂੰ, ਤਹਾਨੂੰ ਡਾਇਟੈਸਨ ਦੀ ਪ੍ਰੋਬਲਮ ਵੀ ਹੁੰਦੀ ਹੋਏਗੀ।
ਆਹੋ-ਆਹੋ ਭੈਣ ਜੀ ਉਹ ਵੀ ਐ,
ਗੱਟ ਪਾਣੀ ਪੀਣ ਕਰਕੇ ਹੋਗਿਆ।
ਆਹੋ।
ਹਾਂ। ਹੁਣ ਤਾਂ ਤੁਸੀਂ ਆਪਣਾ ਜ਼ਿਆਦਾ ਧਿਆਨ ਰੱਖਣਾ ਪਉਗਾ।
ਆਹੋ ਭੈਣ ਜੀ ਆਪਾ ਨੂੰ
ਫੇਰ ਨੂੰ, ਟਾਈਮ ਤਾਂ ਨਿਕਾਲਣਾ ਪੈਂਦਾ ਟਾਈਮ ਕਿਨੂੰ ਮਿਲਦਾ।
ਆਹੋ ਭੈਣ ਜੀ।
ਆਪਣੇ ਸਰੀਰ ਲਈ ਟਾਇੰਮ‌ ਨੀ ਦੇਵਾਂਗੇ, ਤੇ ਕੀ ਕਰਾਂਗੇ
ਆ ਆਹੋ-ਆਹੋ।
ਪਹਿਲਾਂ ਸਰੀਰ ਨੇ, ਫਿਰ ਕੰਮ ਨੇ। ਫੇਰ ਤਾਂ ਕੰਮ ਈ ਨੀ ਚੰਗਾ ਹੁੰਦਾ।
ਆਹੋ।
ਤੇ ਤੁਸੀਂ ਹੁਣੇ ਈ ਰੀਮਾਇਡਰ ਲਾਓ ਆਪਣੇ ਫ਼ੋਨ ਚ,
ਆਹੋ ਭੈਣ ਜੀ ਮੈਂ ਹੁਣੇ ਹੀ ਲਾਨੀ ਆ।
ਦੋ-ਤਿੰਨ ਲੀਟਰ ਦਾ ਪੀਆ ਈ ਕਰਾਂਗੇ।
ਆਹੋ-ਆਹੋ, ਤੁਸੀਂ ਪੀ ਲੈਂਨੇ ਔ ਇੰਨਾ ਪਾਣੀ?
ਆਹੋ ਮੈਂ ਤਾਂ ਪੀ ਲੈਂਨੀ ਆ। ਮੈਂ ਤਾ ਦੋ-ਤਿੰਨ ਲੀਟਰ ਤੋਂ ਉੱਤੇ ਵੀ ਪੀ ਲੈਂਨੀ ਆਂ।
ਅੱਛਾ ਭੈਨ ਜੀ ਮੇਰੀ ਤਾਂ ਆਦਤ ਈ ਨੀ ਹੈਗੀ ਐ।
ਇਨ੍ਹਾਂ ਦਾ ਮੇਰਾ ਤਾ ਗਲਾ ਈ ਸੁੱਕ
ਅੱਛਾ ਭੈਨ ਜੀ, ਜੇ ਜਿਮ ਜਿਵੇਂ ਤੁਸੀ ਜਿੰਮ ਜਾਨੇ ਓ ਨਾ।
ਆਹੋ ਭੈਨ ਜੀ।
ਤੇ ਜਿੰਮ ਇਚ ਜਿਵੇਂ ਐਕਸਰਸਾਈਜ਼ ਕਰਦੇ ਓ ਤੁਸੀ ਤੇ ਵਿੱਚ-ਵਿੱਚ ਪਾਨੀ ਪੀਨੇ ਓ?
ਵਿੱਚ-ਵਿੱਚ ਨਾ ਆਰਾਮ ਨਾਲ ਪੀਣਾ ਚਾਈਦਾ ਜਦਕਿ ਮੈਂ ਕੀਤੀ ਐ ਜਿੰਮ ਕੀਤੀ ਐ ਠੀਕ ਐ ਵਿਚ ਮੈਨੂੰ ਪਾਣੀ ਦੀ ਪਿਆਸ ਲੱਗਗੀ। ਤੇ ਥੋੜ੍ਹੀ, ਦੇਰ ਕਰਕੇ ਪੀਣਾ ਚਾਈਦੈ। ਉਸੇ ਟਾਇਮ ਨੀ ਪੀਣਾ ਐਕਸਾਈਜ਼ ਕਰਨ ਤੋ
ਤੇ ਜਿੰਮ ਵਾਲੇ ਕੈਂਦੇ ਨੇ ਨਈ ਪਾਣੀ ਨੀ ਪੀਣਾ ਘਰ ਜਾ ਕੇ ਪੀਣਾ ਜੇ।
ਨਾ-ਨਾ, ਨਾ ਬਈ ਆ ਗਰਮੀ ਜਆਦਾ ਐ ਹੈਗੀ ਐ। ਪੀਨਾ ਚਾਈਦੈ ਜੇ ਤਾਂ ਬੜੇ ਕੈਂਦੇ ਨੇ ਐ ਕਰੋ, ਐ ਕਰੋ। ਆਪਨੀ ਸੇਅਤ ਦੇ ਨਾਲ
ਆਹੋ, ਮੈ ਹੁਨ ਆਪਣੀ ਬੋਟਲ ਲੈ ਕੇ ਈ ਜਾਵਾਂਗੀ।
ਜਆਦਾ ਨੀ ਪੀਨੀ ਚਾਈਦੀ। ਜਆਦਾ ਪੀਂਦੇ ਆ ਤੇ ਅੰਦਰ ਦਿੱਕਤ ਹੋ ਜਾਂਦੀ ਐ ਫੇ ਐਕਸਰਸਾਈਜ਼ ਨੀ ਹੋਂਦੀ ਪਰ ਐਕਸਰਸਾਈਜ਼ ਕਰਨ ਤੋਂ ਬਾਅ ਬਾਅਦ ਗਰਮ ਪਾਣੀ ਬੋਆਇਲ ਕਰਕੇ ਤੁਸੀ ਪੀਤਾ ਹੋਣਾ ਦੋ-ਤਿੰਨ ਗਲਾਸ। ਆਰਾਮ-ਰਾਮ ਕਰਕੇ ਘੁੱਟ-ਘੁੱਟ ਕਰਕੇ ਪੀਓ। ਆਹੋ, ਤੁਸੀ ਜਾਨਦੇ ਓ ਨਾ ਜਿੰਮ?
ਆਹੋ-ਆਹੋ ਜਾਨੀ ਆਂ।
ਤੁਆਡੀ ਪ੍ਰੋਬਲਮ ਜਿਆਦਾ ਹੋਈ ਪਈ ਐ ਤੁਸੀ ਐਕਸਰਸਾਈਜ਼ ਤਾਂ ਕਰ ਆਂਦੇ ਓ ਪਾਣੀ ਤੁਸੀ ਪੀਤੇ ਨੀ ਤੇ ਤੁਸੀ
ਆਹੋ, ਮੈ ਬੜਾ ਈ
ਕੁਝ ਵੀ ਖਾ ਲਿਓ। ਮੈਂ ਕੈ ਰੀ ਕੁੱਝ ਵੀ ਖਾ ਲਿਓ ਪਾਣੀ ਤਾ ਪਾਣੀ ਹੁੰਦਾ ਐ। ਤੇ ਤੁਸੀ ਹੁਣ ਐਂ ਕਰੋ ਕਿ ਇੱਕ ਮੀਨਾ ਅ ਲਈ ਨਾ ਤੇ ਰੋਜ ਨਿੰਬੂ ਪਾਣੀ ਪੀਓ। ਸਾਦਾ ਪਾਣੀ ਨੀ ਪੀ ਪੀਣਾ ਜ਼ਾਦਾ ਤੁਆਨੂੰ।
ਆਹੋ-ਆਹੋ।
ਤੇ ਗੁਲੂਕੋਸ਼ ਪੀ ਲੋ।
ਆਹੋ-ਆਹੋ। ਤੇ ਓ ਜੇੜਾ ਪਾਣੀ ਨੀ ਚਲਿਆ ਪਿਆ ਓਲ ਜਿਵੇਂ ਪਾਣੀ ਵਿੱਚ ਗਾਜਰਾਂ, ਨਿੰਬੂ ਤੇ ਖੀਰੇ ਐਇਓ ਚੀਜਾਂ ਕੱਟ ਕੇ ਪਾਂਦੇ ਨੇ ਪੁਦੀਨਾ ਵਗੈਰਾ। ਓ ਵਾਲਾ ਪਾਣੀ ਮੈਂ ਕਿਆ ਓ ਵੀ ਬਣਾ ਲਾਂਗੀ ਥੋੜਾ ਟੇਸਟ ਚੇਂਜ ਹੋ ਜਾਂਦਾ ਏ।
ਓ ਪਾਣੀ ਚ ਪਾ ਕੇ ਫੜ
ਆਹੋ ਆਹੋ। ਹੋਰ ਦੱਸੋ ਭੈਨ ਜੀ? ਭੈਣ ਜੀ, ਭਾਰਿਸ਼ ਆਂਦੀ ਪਈ ਏ ਤੁਆਡੇ ਓਥੇ
ਥੋੜੀ-ਥੋੜੀ ਆਂਦੀ ਪਈਏ, ਭੈਣ ਜੀ।
ਆਹੋ, ਏਥੇ ਵੀ ਠੰਡਾ ਮੌਸਮ ਹੋਇਆ ਪੇਆ।
ਆਹੋ।
ਚਲੋ ਚੰਗਾ ਮੈਂ ਹੁਣ, ਰੀਮੈਂਡਰ ਲਾਨੀ ਮੈਂ ਹੁਨੇ।
ਔਰ
ਪਾਣੀ ਤੇ ਹੁਨ ਪੀਣਾ ਈ ਪੈਨੈ, ਤਬੀਅਤ ਖਰਾਬ ਹੋ ਰਿਐ ਜਾਦਾ।
ਆਹੋ।
ਤੁਸੀ ਹੋਰ ਦੱਸੋ ਮੇਨੂੰ ਕੰਮ-ਕਾਰ ਹੋ ਗਯਾ ਤੁਆਡਾ?
ਆਹ, ਹੋ ਗਯਾ।
ਅੱਛਾ ਭੈਨ ਚਲੋ ਚੰਗਾ ਭੈਣ ਜੀ, ਫੇਰ ਸਸ ਸ੍ਰੀ ਕਾਲ।
ਸਸ ਸ੍ਰੀ ਅਕਾਲ ਭੈਣ ਜੀ, ਸਸ ਸ੍ਰੀ ਅਕਾਲ।
ਸਸ ਸ੍ਰੀ ਅਕਾਲ ਜੀ, ਸਸਸ੍ਰੀ ਅਕਾਲ।
ਸਸ ਸ੍ਰੀ